ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ। ਬਸ ਵਧੀਆ ਤੁਸੀਂ ਦੱਸੋ?
ਹਾਂਜੀ ਵਧੀਆ ਜੀ, ਹੋਰ ਸੁਣਾਓ?
ਬਸ ਕੁਛ ਨੀ।
ਠੀਕ ਹੈ ਜੀ।
ਗਰਮੀ ਕਿੱਦਾਂ ਉੱਥੇ?
ਹਾਂਜੀ ਹਏੇ ਤੇ ਬੱਦਲ ਬਣਿਆ ਪਿਆ, ਹਵਾ ਚੱਲਦੀ ਪਈ ਆ ਬਾਅਦ ਚ ਹੋ ਜਾਣੀ ਗਰਮੀ ਬਹੁਤ।
ਅੱਛਾ, ਅੱਛਾ ਘੁੰਮਣ ਨੀ ਗਏ ਤੁਸੀਂ ਕਿਤੇ?
ਹਾਂਜੀ ਗਏ ਸੀ ਜ਼ਿਆਦਾ ਦੂਰ ਨੀ। ਬਸ ਇੱਥੇ ਹੀ ਗਏ ਸੀ ਮਾਤਾ ਦੇ ਮੰਦਰ ਮੱਥਾ ਟੇਕ ਕੇ ਆਏ ਸੀ।
ਅੱਛਾ, ਅੱਛਾ
ਹਾਂਜੀ।
ਠੀਕ ਹੈ, ਆਪਾਂ ਤੇ ਘੁੰਮੇ ਆਏ ਸੀਗੇ ਹਰਿਦੁਆਰ, ਰਿਸ਼ੀਕੇਸ਼
ਹਾਂਜੀ, ਉੱਥੇ ਬਹੁਤ ਵਧੀਆ ਹੁੰਦਾ ਵਾ ਔਥੇ
ਹਾਂਜੀ, ਹਾਂਜੀ ਉੱਥੇ ਤੇ ਪਾਣੀ ਵੀ ਭਰ ਕੇ ਚੱਲ ਰਿਹਾ ਨਾ ਹੁਣ, ਗੰਗਾ ਜੀ ਚ।
ਮਨਸਾ ਦੇਵੀ, ਚੰਡੀ ਦੇਵੀ ਏਧਰ ਹੀ ਏ ਨਾ ਸਭ।
ਹਾਂਜੀ, ਹਾਂਜੀ ਉੱਧਰ ਹੀ ਹੈ ਤੇ ਆਪਾਂ ਵੈਸ਼ਨੋ ਦੇਵੀ ਗ ਸੀ ਆਪਾਂ ਤੇ।
ਅੱਛਾ।
ਹਾਂਜੀ ਵੈਸ਼ਨੋ ਦੇਵੀ ਗਏ ਸੀ।
ਚਲੋ ਵਧੀਆ ਘੁੰਮਣਾ ਵੀ ਚਾਹੀਦਾ ਹੈ ਰੱਖਿਆ ਇ ਕਯਾ ਹੈ ਜ਼ਿੰਦਗੀ ਚ। ਘੁੰਮਣਾ ਫਿਰਨਾ ਵੀ ਚਾਹੀਦਾ, ਚ ਥੋੜਾ ਹਾਂਜੀ।
ਹਾਂਜੀ
ਘੁੰਮਣਾ ਫਿਰਨਾ ਵੀ ਜ਼ਰੂਰੀ ਹੈ, ਬ ਬੱਚੇ ਵੀ ਇੰਜੋਏ ਕਰ ਲੈਂਦੇ ਅ ਘਰ ਵੀ ਪਾਏ ਪਏ ਸਕੂਲ ਚ ਜਾ ਕੇ ਘਰ ਚ, ਬੱਚੇ ਵੀ ਬੋਰ ਹੋ ਜਾਂਦੇ ਆ ਫਰ
ਹੋਰ ਕੀ ਬੱਚਿਆਂ ਨੂੰ ਵੀ ਪਤਾ ਲੱਗੇ ਕਿੱਥੇ ਕੀ ਹੈਗਾ ਵਾ।
ਹਾਂ ਇਹ ਤਾਂ ਹੈ ਹੀ। ਸਹੀ ਗੱਲ ਹੈ, ਬੱਚਿਆਂ ਨੂੰ ਦੱਸਾਂਗੇ ਤਾਂ ਹੀ ਪਤਾ ਲੱਗੇਗਾ।
ਹਾਂਜੀ। ਦਿਖਾਵਾਂਗੇ ਤਾਂ ਈਏ।
ਹੋਰ ਮੰਸੂਰੀ ਗਏ ਸੀ ਤੁਸੀਂ ਕਦੀ?
ਹਾਂਜੀ ਮਨਸੂਰੀ ਦੇ ਮੈਂ ਵਿਆਹ ਤੋਂ ਪਹਿਲਾਂ ਦੀ ਗਈ ਹਾਂ ਬਹੁਤ ਵਧੀਆ ਉੱਥੇ। ਵਿਆਹ ਤੋਂ ਬਾਅਦ ਨੀ?
ਅੱਛਾ, ਅੱਛਾ
ਮੰਸੂਰੀ, ਸ਼੍ਰੀਨਗਰ, ਲਦਾਖ। ਸਾਰੇ ਪਾਸੇ ਘੁੰਮੀ ਪਿਆ ਵੀਯਾਹ ਤੋ ਪਹਲਾਂ।
ਅੱਛਾ, ਲਦਾਖ ਵਗੈਰਾ ਸਭ ਘੁੰਮ ਆਏ।
ਹਾਂਜੀ
ਲਦਾਖ ਚ ਕੀ ਹੈ ਵੈਸਾ, ਸੁਣਿਆ ਤਾਂ ਬਹੁਤ ਯਾਰ ਸੀ ਗਏ ਨੀ ਕਦੀ।
ਹਾਂਜੀ ਨਹੀਂ ਬਹੁਤ ਮਤਲਬ ਕਿ ਵੇਖਣ ਵਾਲੇ ਹੈਗੇ ਨੇ ਉਹਨਾ ਦੇ ਬਹੁਤ ਵਧੀਆ ਉੱਥੇ ਹੈਗਾ ਵਾ। ਹੁਣ ਤਾਂ ਬਹੁਤ ਦੇਟ ਹੋ ਗਏ ਨਾ ਹੁਣ ਚੇਂਜ ਹੋ ਗਿਆ ਹੋਏਗਾ, ਸ੍ਰੀਨਗਰ ਦਾ ਮੈਨੂੰ ਹੁਣ ਅ ਯਾਦ ਹੈਗਾ ਉੱਥੇ ਬੋਟ ਹਾਊਸ ਬਹੁਤ ਵਧੀਆ ਏ।
ਸ਼੍ਰੀਨਗਰ ਕਿਹੜਾ ਇੱਕ ਤੇ ਇੱਧਰ ਹੈ ਅਹ ਹਰਿਦੁਆਰ ਤੋਂ ਪਰ ਬਦਰੀਨਾਥ, ਕੇਦਾਰਨਾਥ- ਕੇਦਾਰਨਾਥ ਵਾਲਾ ਸ਼੍ਰੀਨਗਰ, ਅੱਛਾ।
ਹਰਿਦਵਾਰ ਤੋਂ ਆਪਾਂ ਸਿੱਧਾ ਸ਼੍ਰੀਨਗਰ ਚੱਲ ਗਏ ਸੀ ਨਾ।
ਅੱਛਾ, ਅੱਛਾ।
ਜੀ।
ਕਿਉਂਕਿ ਦੋ ਹੈ ਨਾ ਸ਼੍ਰੀਨਗਰ, ਇੱਕ ਤੇ ਓਧਰ ਹੈ ਜੰਮੂ ਵੱਲ
ਅੱਛਾ ਜੀ, ਨਹੀ ਹਰਿਦੁਵਾਰ ਤੋਂ ਆਪਾਂ ਅੱਗੇ ਹੀ ਗਏ ਸੀ।
ਅੱਛਾ।
ਹਾਂਜੀ, ਉੱਥੇ ਹੀ ਗਏ ਸੀ। ਤੇ ਉੱਥੇ ਹੀ ਘੁੰਮ ਕੇ ਆ ਗਏ ਸੀ।
ਇਹ ਕਹਿੰਦੇ, ਜਦੋਂ ਰਾ ਰਾਣੀ ਦੀ ਸਤੀ ਹੋਈ ਸੀ ਤੇ,
ਹਾਂਜੀ।
ਉਹਨਾਂ ਦੇ ਜੋ ਜਿਹੜੇ ਅੰਗ ਡਿੱਗੇ ਸੀ ਨਾ, ਉਹਨਾਂ ਦੇ ਮੰਦਿਰ ਬਣੇ ਆ ਮਨਸਾ ਦੇਵੀ ਚ ਹਾਰਟ ਗਿਰਿਆ। ਸੀਗਾ ਉਹਨਾਂ ਦਾ ਇੱਥੇ ਹਰਿਦੁਆਰ ਚ, ਤਾਂ ਮਨਸਾ ਦੇਵੀ ਬਣਿਆ ਸੀ ਮੰਦਿਰ।
ਹਾਂਜੀ, ਨਹੀਂ ਆ ਜਿੱਦਾਂ ਚਿੰਤਪੁਰਨੀ ਹੋ ਗਈ, ਨੈਨਾ ਦੇਵੀ ਹੋ ਗਏ, ਇੱਥੇ ਵੀ ਏਦਾਂ ਹੀ ਇਹਨਾਂ ਦੇ ਗਿਰੇ ਹੋਏ ਹਨ ਨਾ?
ਹਾਂ ਲੇਕਿਨ, ਇੱਕ ਮਨਸਾ ਦੇਵੀ ਉੱਧਰ ਚੰਡੀਗੜ੍ਹ, ਚੰਡੀਗੜ੍ਹ ਵੀ ਹੈ ਨਾ ਮਨਸਾ ਦੇਵੀ ਇੱਕ ਮੰਦਿਰ?
ਹਾਂਜੀ, ਉੱਥੇ ਹੀ ਹੈਗਾ। ਮੰਨਸਾ ਦੇਵੀ।
ਹਮ। ਦੋ-ਦੋ ਜਗਾ ਨੇ।
ਹਾਂਜੀ।
ਸਭ ਜਗ੍ਹਾ ਉਹਨਾਂ ਦੇ ਅੰਗ ਡਿੱਗੇ ਨੇ, ਤਾਂ ਮੰਦਿਰ ਬਣੇ ਆ। ਲੇਕਿਨ ਅੱਜ ਕੱਲ੍ਹ ਦੇ ਬੱਚਿਆਂ ਨੂੰ ਕਿੱਥੇ ਪਤਾ, ਬੱਚਿਆਂ ਨੂੰ ਦੱਸਾਗੇ। ਤਾਂ ਹੀ ਪਤਾ ਲੱਗੂਗਾ।
ਹਾਂਜੀ। ਉਹ ਤੇ ਹੈਗਾ ਈ ਆ। ਘਰੇ ਪਾਠ- ਪੂਠ ਕਰੋ, ਬੱਚਿਆਂ ਨੂੰ ਪਤਾ ਲੱਗ ਜਾਏਗਾ, ਬੱਚੇ ਵੀ ਕਰਨਗੇ ਫੇਰ।
ਇਹ ਤਾਂ ਹੈ ਹੀ ਹੈ। ਹਮ।
ਪਾਠ ਕਰਾਂਗੇ ਬੱਚਿਆਂ ਨੂੰ ਆਪੇ ਪਤਾ ਲੱਗ ਜਾਏਗਾ।
ਸਹੀ ਗੱਲ ਹੈ।
ਹੋਰ, ਦੇਖਣਾ ਬਈ ਦੇਖਣਾ ਜੋ
ਇਹ ਵਾ ਨਾ ਘੁੰਮਣਾ ਫਿਰਨਾ ਵੀ ਚਾਹੀਦਾ, ਸਹੀ ਗੱਲ ਹੈ।
ਹਾਂਜੀ।
ਘਰ ਵੀ ਪਏ-ਪਏ, ਥੱਕ ਜਾਂਦਾ ਬੰਦਾ, ਅੱਕ ਜਾਂਦਾ।
ਹੋਰ ਕੀ, ਬੱਚੇ ਵੀ ਬੋਰ ਹੋ ਜਾਂਦੇ ਨੇ। ਫਿਰ
ਛੁੱਟੀਆਂ ਚ' ਤਾਂ ਅਸੀ ਗਏ ਨੀ, ਛੁਟੀਆਂ ਖਤਮ ਹੋ ਗਈਆਂ, ਤਾਂ ਗਏ ਸੀ ਅਸੀ।
ਹਾਂ ਛੀ- ਹੋਰ
ਹਾਂਜੀ।
ਮੰਦਰ ਪਟਿਆਲੇ ਮੰਦਿਰ ਹੋ ਆਏ ਸੀ ਆਪਾਂ ਤੇ। ਹਾਂਜੀ।
ਅੱਛਾ।
ਮੈ ਹੋ ਆਈ ਸੀ।
ਅੱਛਾ, ਤੁਸੀਂ ਓਧਰ ਦੇ ਦੇਵੀ ਤਲਾ ਮੰਦਿਰ ਗਏ? ਜਲੰਧਰ।
ਜਲੰਧਰ। ਹਾਂਜੀ, ਨਹੀਂ ਮੈਂ
ਅੱਛਾ, ਮੰਦਿਰ ਸੋਹਣਾ ਬਣਿਆ ਦਾ ਦੇਵੀ ਤਲਾ। ਮੰਦਿਰ ਬਹੁਤ ਸੋਹਣਾ ਬਣਿਆ ਦਾ, ਉੱਥੇ ਵੈਸ਼ਨੋ ਦੇਵੀ ਦੀ ਗੁਫ ਗੁਫਾ ਵੀ ਬਣੀ ਹੋਈ ਹੈ। ਸ਼ੇਰ ਦੇ ਮੂੰਹ ਚੋਂ ਸ਼ੇਰ ਦੇ ਮੂੰਹ ਚੋਂ ਨਿਕਲ ਕੇ ਜਾਂਦੇ ਆ ਉੱਥੇ। ਦੇਵੀ ਤਲਾ ਮੰਦਿਰ। ਪਲੈਸਟ ਟੋਟਲ ਜਿੱਦਾਂ ਵੈਸ਼ਨੋ ਦੇਵੀ ਦਾ ਮੰਦਿਰ ਹੈ ਨਾ, ਸੇਮ ਔਦਾ ਹੀ ਬਣਾਇਆ ਤ ਇਹਨਾਂ ਨੇ। ਅੰਮ੍ਰਰਤਸਰ ਨ, ਉਹ ਤੇ ਜਲੰਧਰ ਹੈ ਦੇਵੀ ਤੇ ਨ ਮੰਦਿਰ।
ਅੱਛਾ। ਨਹੀਂ ਇੱਕ ਅੰਬ੍ਰਿਤਸਰ ਵੀ ਹੈਗਾ, ਉੱਥੇ ਸੋਨੇ ਦੀ ਮੂਰਤੀ ਐ, ਅੱਛਾ।
ਆਹੋ ਹੋਣੀ ਐ, ਉੱਥੇ ਨੀ ਗਏ ਅਸੀਂ।
ਅੱਛਾ ਜੀ, ਨਹੀਂ ਅੰਬਰਸਰ ਵੀ ਬਣੇ ਹੋਏ ਐ। ਅੱਛਾ ਜੀ।
ਅੰਮ੍ਰਿਤਸਰ ਵਿੱਚ ਦੋ, ਦੋ ਗੁਰਦੁਆਰੇ ਐ, ਇੱਕ ਸ਼ਹੀਦਾਂ ਵਾਲਾ ਗੁਰਦੁਆਰਾ ਐ।
ਹਾਂਜੀ।
ਜਲਿਆਂਵਾਲਾ ਬਾਗ਼ ਨਾਲ ਹੀ ਐ।
ਹਾਂਜੀ- ਹਾਂਜੀ ਜਲਿਆਂਵਾਲਾ ਬਾਗ ਵੀ ਨਾਲ ਈ ਐ, ਇਤਿਹਾਸ ਪਤਾ ਲੱਗਦਾ।
ਹਾਂਜੀ- ਹਾਂਜੀ।
ਹੋਰ ਜੀ ਤੁਹਾਡਾ ਕੀ ਕਹਿੰਦੇ ਨੇ ਹੋਰ ਕਿਥੇ ਤੁਸੀਂ ਹੋ ਕੇ ਆਗੇ ਹੋ?
ਅਸੀਂ ਤਾਂ ਹਾਂ, ਵੈਸ਼ਨੋ ਦੇਵੀ ਹੋਇਆ ਹੈਗਾ, ਕਾਫੀ ਟਾਈਮ ਹੋ ਗਿਆ ਤਾਂ ਗਏ ਸੀਗੇ ਅਸੀਂ। ਵੈਸ਼ਨੋ ਦੇਵੀ ਤਾਂ ਨੈਣਾ ਦੇਵੀ, ਮਨਸਾ ਦੇਵੀ ਚੰਡੀਗੜ੍ਹ ਵਾਲੀ ਜਿਹੜੀ ਮਨਸਾ ਦੇਵੀ ਆ। ਉੱਥੇ ਹੋ ਕੇ ਆਏ ਵੈ ਆ। ਹਰਿਦੁਆਰ ਵਾਲਿਓ, ਹਾਂ ਜਵਾਲਾ ਜੀ ਨੀ ਗਏ, ਚਿੰਤਪੁਰਨੀ ਗਏ ਦੀ ਆਂ ਮੈਂ।
ਅੱਛਾ ਜੀ। ਤੇ ਆਪਾਂ ਪਿਛਲੀ ਵਾਰੀ ਗਏ ਸੀ, ਜਵਾਲਾ ਜੀ। ਨੈਣਾ ਦੇਵੀ, ਬੰਗਲਾ ਮੁੁਖੀ।
ਕਾਂਗੜਾ ਦੇਵੀ
ਹਾਂਜੀ। ਕਾਂਗੜਾ ਦੇ ਨਾਲ ਨਾਲ ਹੀ ਹੈਗੇ ਆ ਨਾ ਮੰਦਿਰ ਇਹ ਥੋੜੀ ਥੋੜ੍ਹੀ ਦੂਰੀ ਤੇ ਹੀ ਐ।
ਅੱਛਾ। ਨਹੀਂ ਉੱਧਰ ਨਹੀਂ ਗਏ ਅਸੀਂ ਨਾ ਜਵਾਲਾ ਦੇਵੀ ਨਾ ਕਾਂਗੜਾ ਨਾ ਬਗਲਾ ਮੁਖੀ। ਚਿੰਤਪੁਰਨੀ ਤਾ ਗਈ ਵੋਂ, ਦੋ ਤਿੰਨ ਵਾਰੀ ਹੋ ਆਈ ਆ ਨੈਣਾ ਦੇਵੀ ਵੀ ਕਈ ਵਾਰੀ ਹੋ ਆਏ ਅਸੀਂ।
ਅੱਛਾ ਜੀ।
ਆਨੰਦਪੁਰ ਸਾਹਿਬ ਗਏ ਵੇ ਤੁਸੀਂ ਅਨੰਦਪੁਰ ਸਾਹਿਬ, ਉਹ ਨੰਗਲ ਨੰਗਲ ਡੈਮ ਵੱਲ ਐ ਆਨੰਦਪੁਰ ਸਾਹਿਬ। ਬਹੁਤ ਵਧੀਆ ਗੁਰਦੁਆਰਾ ਬਣਿਆ ਦਾ। ਅੱਛਾ।
ਹਾਂਜੀ, ਮੇਰੇ ਵੀਰੇ ਜਾਂਦੇ ਨੇ। ਮੁੰਡੇ ਮੁੰਡੇ ਘੁੰਮਦੇ ਰਹਿੰਦੇ ਨੇ।
ਹਾਂ, ਮੁੰਡਿਆਂ ਦਾ ਕਿਆ ਹੁੰਦਾ, ਇਹ ਤਾਂ ਆਪਣੇ ਚੱਕ ਬੈਗ ਔਰ ਤੁਰ ਪਏ।
ਹੋਰ ਕੀ।
ਬਾਕੀ ਅਸੀਂ ਇੱਧਰ, ਰਿਸ਼ੀਕੇਸ, ਮਨਸੂਰੀ, ਹਰਿਦੁਆਰ
ਹਾਂਜੀ, ਮਨਸੂਰੀ ਦਾ ਵੀ ਬਹੁਤ ਵਧੀਆ ਲੱਗਿਆਂ।
ਤਿਦ ਬਲੀ ਮੰਦਿਰ ਐ, ਉੱਥੇ ਉਹ ਕਿਆ ਸੀ ਹਨੂੰਮਾਨ ਜੀ ਦਾ ਅਸੀ। ਯੂਪੀ ਵਲ ਹੀ ਹੈ।
ਅੱਛਾ ਜੀ, ਮੈਂਨੂੰ ਤੇ ਟੈਮ ਹੋ ਗਿਆ ਨਾ ਗਈ ਨੂੰ, ਮੈਨੂੰ ਹੋ ਗਿਆ
ਔਰ ਅਸੀਂ ਦਿੱਲੀ ਅਕਸ਼ਰ ਧਾਮ ਐ ਮੰਦਿਰ ਬੜਾ ਸੋਹਣਾ ਬਣਿਆ ਵਾਂ, ਉੱਥੇ ਵੀ ਗਏ ਸੀਗੇ ਅਸੀਂ।
ਅੱਛਾ ਜੀ।
ਹੂੰ
ਮੰਦਿਰ ਤੇ ਘੁੰਮਣ ਵਾਲੇ ਬਹੁਤ ਨੇ, ਮੱਥੇ ਟੇਕਣ ਬਹੁਤ ਵਧੀਆ
ਜਿੰਨਾ ਘੁੰਮ ਲੋ ਘੱਟ ਹੀ ਘਟ ਐ।
ਹੋਰ ਕੀ।
ਇਹ ਚੀਜ਼ਾਂ ਸਭ ਖਤਮ ਨੀ ਹੋਣੀਆਂ, ਪਰ ਅਸੀਂ ਖਾ ਜਾਣਾ ਘੁੰਮਦਿਆਂ ਘੁੰਮਦਿਆਂ।
ਹੋਰ ਗਏ, ਬਹੁਤ ਮੰਦਿਰ ਪਏ ਨੇ।
ਬਹੁਤ ਜਿਆਦਾ ਗੁਰਦੁਆਰੇ ਮੰਦਿਰ
ਹਾਂਜੀ।
ਹੋਰ ਕੀ
ਹੁਣ ਤੇ ਬੱਚਿਆਂ ਦੇ ਸਕੂਲ ਖੁੱਲ ਗਏ ਹੁਣੇ ਹੁਣ ਤੇ ਕੋਈ ਘੁੰਮਣ ਦਾ ਮਤਲਬ ਹੀ ਨੀ ਹੈ।
ਹਾਂਜੀ ਹੂਣ ਤੇ ਖੋਲ ਗਏ ਨੇ ਹੁਣਤੇ ਕਿੱਥੇ ਜਾਣਾ ਹੈਗਾ ਵਾ ਹਜੇ ਵੀ ਵਰਿੰਦਾਵਨ ਜਾਣਾ ਸੀ ਕੈਂਸਲ ਕਰਤਾ। ਵਰਿਦਾਵਨ ਦੱਸ ਵੀ ਮੈਂ ਕਿਹਾ ਸਕੂਲ ਖੁੱਲਣੇ ਨੇ
ਟਾਈਮ ਸੀਗੇ ਵਰਿੰਦਾਵਨ ਮਥੁਰਾ ਜਾਣ ਨੂੰ ਪਰ ਹੁਣ ਟੈਮ ਹੀ ਨੀ ਹੈ।
ਹਾਂਜੀ ਮੈਂ ਕਿਹਾ ਸਕੂਲ ਹੁਣ ਖੁੱਲ੍ਹਣਗੇ ਤਾਂ ਛੁੱਟੀਆਂ ਕਰਨੀਆਂ ਚਾਰ ਪੰਜ ਛੁੱਟੀਆਂ ਇੱਦਾਂ ਫਿਰ ਸਹੀ ਨਹੀਂ ਹੈ।
ਆਪਾਂ ਤੇ ਹਰਿਦੁਆਰ ਆਏ ਦੇ ਸੀ ਹੁਣ ਮਨਸਾ ਦੇਵੀ ਜਾਵਾਂਗੇ।
ਅੱਛਾ ਜੀ।
ਫਿਰ ਦੇਖਦੇ ਹ ਅਗਰ ਚੰਡੀਗੜ੍ਹ ਅਹ ਚੰਡੀ ਦੇਵੀ ਜਾ ਪਾਏ ਤਾਂ ਨਹੀ ਤੇ ਸ਼ਾਮੀ ਸ਼ਾਮੀ ਗੰਗਾ ਆਰਤੀ ਦੇਖ ਲਾਂਗੇ।
ਹਾਂਜੀ।
ਪਰ ਕੱਲ ਵਾਪਸੀ ਆ ਘਰ
ਹਰਿਦੁਆਰ ਵੀ, ਆਪਣਾ ਹੀ ਸਕੂਨ ਮਿਲਦਾ ਵਾ।
ਬਹੁਤ। ਗੰਗਾ ਭਰ ਕੇ, ਚੱਲਣੀ ਹੈ, ਉਹ ਬਾਰਿਸ਼। ਜੋੋ ਹੋਰੀ ਏ ਨਾ, ਪਹਾੜਾ ਵਾਲੇ ਪਾਸੇ। ਔ ਪਾਣੀ
ਹਾਂਜੀ- ਹਾਂਜੀ, ਪਾਣੀ ਬਹੁਤ ਹੋਣਾ, ਇਸ ਟਾਈਮ ਦੇ ਉੱਤੇ ਤੇ। ਜਦੋਂ ਬਸ਼ ਬੱਚਿਆਂ ਦਾ ਧਿਆਨ, ਰੱਖਣਾ ਪੈਂਦਾ ਵਾ।
ਚਲੋ, ਵਧੀਆ ਲੱਗਾ। ਤੁਹਾਡੇ ਨਾਲ ਗੱਲ ਕਰਕੇ। ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।